ਹੈਲੋ!
ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਓ?
ਬਸ ਔਰ ਕੀ ਹਾਲ ਚਾਲ ਏ, ਤੁਸੀਂ ਸੁਣਾਓ ਕੀ ਹਾਲ ਚਾਲ ਏ?
ਹੋਰ ਕੁਛ ਨੀ, ਬਸ ਮੈਂ ਵੀ ਬੈ ਠੀ ਹੋਈ ਸੀ, ਮੈਂ ਕਿਹਾ ਚੱਲ ਗੱਲ ਕਰਾਂ। ਆਖਿਆ ਚਲੋ ਹਾਂ, ਕਿਚਨ ਦਾ ਸਮਾਨ ਲੈਣਾ ਸੀ।
ਕੇ, ਕੀ ਬਣਾਣਾ ਸੀ ਅੱਜ ਤੁਸੀਂ?
ਤੇ ਅੱਜ-ਕੱਲ੍ਹ ਕੀ, ਉਹ ਥੋੜ੍ਹਾ ਇਹ ਮੈਂ। ਮੈਂ ਸੋਚਿਆ ਇਟਲੀ ਦਾ ਮੇਕਰ ਲਿਆਵਾਂ। ਅੱਜਕੱਲ੍ਹ ਦੂਜੇ ਮੇਕਰ ਆ ਰਹੇ ਨਾ। ਅੱਜ -ਕੱਲ ਸ਼ੋ ਛੋਟੀ- ਛੋਟੀ ਨੀ ਇਟਲੀ ਬੋਲਦੇ ਨਾ ਉਹਨੂੰ। ਤੇ ਮੈਂ ਸੋਚ ਰਹੀ ਸੀ ਉਹ ਖਰੀਦ ਕੇ ਲਿਆਵਾਂ। ਤੇਛਮਦੀਆਂ ਨਾ ਛੋਟੀ -ਛੋਟੀ ਬੱਚਿਆਂ ਨੂੰ ਬੱਚਿਆਂ ਦੇ ਹੱਥਾਂ ਹੀ ਚ ਪਕੜਾ ਦੋ ਤੇ ਬਚ ਬੱਚੇ ਖਾ ਲੈਣ। ਸ਼ੋਪਿੰਗ ਕਰ ਆਵਾਂ ਥੋੜਾ ਉਹ ਵੀ ਲੈ ਆਵਾਗੀ ਤੇ ਥੋੜਾ ਐ ਵੀ ਚ ਵੀ ਹੋਰ ਵੀ ਤੇਈ। ਤ ਸਮਾਨ ਹਾਂਜੀ, ਹੋਰ- ਹੋਰ ਮੈਂ। ਹਾਂਜੀ, ਹੁਣੇ ਬਸ ਜਾਵਾਂਗੀ ਥੋੜਾ ਹੋ ਜਾਏ ਹਾਂਜੀ।
ਠੀਕ ਹੈ -ਠੀਕ ਹੈ।
ਸੁਣਾ ਦੇਵਾਂਗੀ ਥੋੜਾ ਮੈਂ ਕਿਹਾ ਘਰ ਦਾ ਸਮਾਨ ਬਈ ਸਿਸਟਰ ਵਗੈਰਾ ਦੇ ਬੱਚੇ ਬੱਚੇ ਬੱਚੇ ਵੀ ਆਣਾ ਬੱਚੇ ਉਹਨਾਂ ਨੂੰ ਵੀ ਕੁੱਛ ਦੇ -ਕੇ ਕਰਕੇ ਜਾਣਾ ਨਾ ਕੱਪੜੇ -ਕੁੱਪੜੇ। ਤੇ ਮੈਂ ਕਿਹਾ ਉਹਨਾਂ ਦੀ ਪਸੰਦੀ ਦੇ। ਦਿਲਾ ਦਵਾਂ, ਕਿਉਂਕਿ ਦੇਖੋ ਅੱਜ -ਕੱਲ ਅਸੀਂ ਕੱਪੜੇ ਲੈਕੇ ਆਈਏ ਨਾ ਸ਼ੋਪਿੰਗ ਆਈਏ, ਅਸੀਂ ਸ਼ੋਪਿੰਗ ਕਰਕੇ ਆਈਏ ਨਾ ਤੇ ਬੱਚਿਆਂ ਨੂੰ ਪਸੰਦ ਨਹੀਂ ਆਉਂਦੇ ਅੱਜਕੱਲ੍ਹ -ਅੱਜਕੱਲ੍ਹ ਬੱਚੇ ਇੰਨੇ ਵੱਡੇ ਹੋ ਗਏ ਨੇ
ਹੁੰਦੇ।
ਆਪਣੀ ਹਾਂ। ਅੱਜ ਆਪਣੀ ਪਸੰਦ ਦੇ ਪਾ ਨੇ ਇਹਨਾਂ ਨੂੰ ਹਿੱਲੇ ਹੋਏ ਨੇ ਕਿ ਸਾਡੇ ਕੱਪੜੇ ਮਤ ਲਾਇਆ ਕਰੋ। ਹਮੇ ਪਸੰਦ ਨਹੀਂ ਆਉਂਦੇ ਜਿੱਥੇ ਬੱਚੇ ਵੱਡੇ ਹੋ ਗਏ।
ਬਿਲਕੁੱਲ।
ਮੈਂ ਲੈ ਵੀ ਆਵਾਂ ਨਾ ਤਾਂ ਇਹ ਕੀ ਲਾਦਾ। ਚੁਭਨੇ ਵਾਲਾ ਕੱਪੜਾ। ਲਿਆਂਦਾ ਮੈਂ।
ਪਹਿਲਾਂ ਹੁੰਦਾ ਸੀ ਮਤਲਬ ਬੱਚਿਆਂ ਨੂੰ ਜਿੱਦਾਂ ਮਰਜ਼ੀ ਦੇ ਕੱਪੜੇ ਲਿਆ ਕੇ ਦੇ ਦਿੰਦੇ ਸੀ ਓਦਾਂ ਹੀ ਪਾ ਲੈਂਦੇ ਸੀ। ਪਰ ਅੱਜ ਕੱਲ੍ਹ ਤਾਂ ਇੰਨੇ ਨਖਰੇ ਕਰਦੇ ਨੇ ਹਨਾ ਇੱਕ ਦੂਜੇ ਨੂੰ ਦੇਖ ਕੇ ਵੀ ਮਤਲਬ ਓਦਾਂ ਦਾ ਹੀ ਚਾਹੀਦਾ ਹੈ ਐਵੇਂ ਦੀ ਚਾਹੀਦਾ ਜਾਂ ਫੋਨਾਂ ਤੇ ਦੇਖ ਲੈਂਦੇ ਨੇ ਵੀ ਇਹ ਚੀਜ਼ ਚਾਹੀਦੀ ਆ ਹਨਾ ਮਤਲਬ ਓਦਾਂ ਹੀ ਕਹਿਣ।
ਤਾਂ ਹੀ ਕਰਕੇ। ਪੈਸੇ ਵੇਸਟ ਕਰੋ, ਫਿਰ ਬੱਚੇ ਪਾਣ ਨਾ ਤੇ ਫਿਰ ਦਿਲ ਦੁਖਦਾ ਹੈ ਕਿ ਯਾਰ ਐਵੇ। ਫਿਰ ਚਲੋ ਆਪਣੇ ਪਸੰਦ ਦੇ ਲੈ ਲਿਆ।
ਬਿਲਕੁੱਲ- ਬਿਲਕੁੱਲ ਫਿਰ ਤਾਂ ਨਾਲ ਲਿਜਾ ਕੇ ਹੀ ਸ਼ੋਪਿੰਗ ਕਰਾਉਣ ਵਿੱਚ ਫ਼ਾਇਦਾ। ਹਾਂਜੀ ਫਿਰ ਤਾਂ ਨਾਲ ਲਿਜਾ ਕੇ ਹੀ ਸ਼ੋਪਿੰਗ
ਅੱਜਕੱਲ੍ਹ ਔਨਲਾਈਨ ਨੇ। ਤੇ ਦਿਮਾਗ ਖ਼ਰਾਬ ਕਰਕੇ ਰੱਖਿਆ ਬੱਚਿਆਂ ਦਾ ਕਿ ਅਸੀਂ ਇੰਨੇ ਸ਼ੋਟ ਪਾ
ਬਿਲਕੁੱਲ ਮੈਮ।
ਹੁਣ ਜਿੰਨੇ ਬੱਚੇ ਔਨਲਾਈਨ ਚ ਕੱਪੜੇ ਦੇਖ ਲੈਂਦੇ ਨੇ ਤੇ ਦੁਕਾ
ਹਾਂਜੀ-ਹਾਂਜੀ ਫ਼ਿਰ ਉਹੀ ਚੀਜ਼ ਹਾਂ।
ਤੁਸੀਂ ਚਲ ' ' ਕਰ ਲਓ ਮੈਨੂੰ
ਹਾਂਜੀ-ਹਾਂਜੀ।
ਨਹੀਂ ਆਂਦਾ, ਕੱਪੜਾ ਨਹੀਂ ਆਂਦਾ ਔਨਲਾਈਨ ਵਿੱਚ ਵੈਸੇ ਕੋਸਮੈਟਿਕ ਸਮਾਨ ਆਪਣਾ ਕਿਚਨ ਦਾ ਸਮਾਨ, ਘਰ ਦਾ ਸਮਾਨ ਉਹ ਸਭ ਸਹੀ ਆਂਦਾ ਹੈ। ਲੇਕਿਨ ਕੱਪੜਿਆਂ ਦਾ ਮਨ ਸਮਝ ਨਹੀਂ ਆਂਦਾ, ਉਹਦੇ 'ਚ' ਬਹੁਤ ਘੱਟ ਸਮਝ ਆਂਦਾ। ਤੁਸੀਂ ਕਿਹੜਾ ਕੱਪੜਾ ਮੰਗਾਓਗੇ?
ਪੈ ਜਾਂਦਾ ਨਾ ' ' ਹਾਂਜੀ। ਫਿਰ ਇੱਕ ਸਾਈਜ਼ ਦਾ ਇਸ਼ੂ ਹੋ ਜਾਂਦਾ, ਦੂਜਾ ਕੁਆਲਟੀ ਦਾ ਨਹੀਂ ਪਤਾ ਲੱਗਦਾ ' ' ਕੁਆਲਿਟੀ ਦਾ ਵੀ ਨੀ ਪਤਾ ਲੱਗਦਾ ਇਹ ਚੀਜ਼
ਆਖਰ ਕੁਆਲਿਟੀ ਦਾ ਵੀ ਨਹੀਂ ਪਤਾ ਲੱਗਦਾ ਉਹਦੇ 'ਚ' ਔਰ ਫਿਰ ਚੱਕਰ ਇਹ ਪੈ ਜਾਂਦਾ। ਨਾ ਕੱਪੜਾ ਦੇਖ ਕੇ ਮੰਗਵਾਂਗੇ ਨਾ ਕੀ ਕੌਟਨ ਦਾ ਐ, ਲੇਕਿਨ ਮਿਕਸ ਕੱਪੜਾ ਆ ਜਾਏਗਾ ਜੇ ਔਨਲਾਈਨ ' '
ਬਿਲਕੁਲ। ਬਿਲਕੁਲ-ਬਿਲਕੁਲ ਇਹ ਤਾਂ ਗੱਲ ਸਹੀ ਐ ਤੁਹਾਡੀ ਚਲੋ ਵਧੀਆ ਹੈਨਾ ਮਾਰਕੀਟ ਵਿਚ ਨਾਲੇ ਥੋੜਾ ਜਿਹਾ ' ' ਨਾਲੇ ਥੋੜਾ ਬੱਚੇ ਘੁੰਮ ਆਉਣਗੇ ਹਨਾ ਚਲੋ ਥੋੜ੍ਹਾ ਜਿਹਾ ਹੋਰ ਹੋ ਜਾਂਦਾ ਵੀ ' ' ਵੀ ਚਲੋ ਸ਼ੋਪਿੰਗ ਕਰਿਆ ਥੋੜਾ ਜਿਹਾ ਅਲੱਗ ਜਿਹਾ ਹੋ ਜਾਂਦਾ।
ਹਾਂਜੀ ' ' ਬੱਚਿਆਂ ਨੇ ਘੁੰਮਣਾ ਵੀ ਖਾਣਾ ਹਰ ਚੀਜ਼ ਦਾ ਹੋ ਜਾਂਦਾ ਕਿ ਐਸੇ ਬਹਾਨੇ ਬੱਚੇ ਬਾਹਰ ਨਿਕਲਦੇ ਨੇ ਕਿ ਚਲੋ ' ', ' ' ਚਲੋ ਆਪਣੀ ਮਾੜੀ ਮਾਸੀ ਕੋ ਲੈਣੇ
ਜਦੋਂ ਆਪਾਂ ਸ਼ੌਪਿੰਗ ਕਰਨ ਜਾਂਦੇ ਆ ਨਾ ਵੀ ਹੋ ਜਾਂਦਾ ਕਈ ਵਾਰ ਚਲੋ ਹੋਰ ਕੋਈ ਚੀਜ਼ ਤੇ ਨਜ਼ਰ ਪੈ ਜਾਂਦੀ ਐ ਜਿਹਦੀ ਆਪਾਂ ਨੂੰ ਲੋੜ ਹੁੰਦੀ ਆ ਉਹ ਵੀ ਨਾਲ ਖਰੀਦੀ ਜਾਂਦੀ ਆ। ਹਨਾ, ਮਤਲਬ ਆਪਾਂ ਇੱਕ ਚੀਜ਼ ਲੈਣਗੀਆਂ ਤਾਂ ਆਪਾਂ ਨੂੰ ਦੂਜੀ ਚੀਜ਼ ਹੋ ਕਿ ਜਿਹਦੀ ਆਪਾਂ ਨੂੰ ਜ਼ਰੂਰਤ ਆ ਹਨਾ, ਉਹ ਵੀ ਨਾਲ ਲਈ ਜਾਂਦੀ ਐ।
ਉਹ 'ਚ', 'ਚ' ਜਦ ਮਾਰਚ ਗਿਟ 'ਚ' ਅਸੀਂ ਘੁੰਮਦੇ ਆ ਨਾ ਤੇ ਇੱਕ ਨਾ ਇੱਕ ਚੀ ' ' ਕਿਥੇ ਯਾਦ ਆਣਾ ਸੀ ਉਹ ਵੀ ਕਰਨਾ ਸੀ, ਬਈ ਐਵੇਂ ਕਰਕੇ ' ' ਫਿਰਿਕਨ ਮੈਂ ਦੱਸਿਆ ਕਿ ਆਪਣੀ ਆਦ ਦਾ ਬਣਾ ਕੇ ਖੁਓ ਮੈਂ-ਮੈਂ ਵੱਡੀ ਇਡਲੀ ਵਾਲਾ ਨਹੀਂ ਖਾਣਾ ਮੈਂ ' ' ਛ ਇਡਲੀ ਵਾਲਾ ਬਣਾਉ ਤੇ ਮੈਂ ਕਿਹਾ ਚਲੋ ਬੇਟਾ ਹੁਣੇ ਚੱਲਦੇ ਆ, ਪਸੰਦ ਕਰਕੇ ਲਿਆਵਾਂਗੇ ਸ਼ੋਪਿੰਗ ਕਰਕੇ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
ਕਿ ਚਲੋ ਮਾਸੀ ਆਈਏ, ਮਾਸੀ ਦਾ ਹੱਥ ਦਾ ਸਵਾਦ ਅਲੱਗ ਏ ਮਾਸੀ ਬਣਾ ਗ ਖਲਾਈ।
ਬਿਲਕੁਲ-ਬਿਲਕੁਲ ਹੁੰਦਾ ਆ ' ' ਹਾਂਜੀ-ਹਾਂਜੀ ਹੁੰਦਾ ਆ। ਚੀਆ ਨੂੰ, ਬਿਲਕੁਲ-ਬਿਲਕੁਲ।
ਹਾਂਜੀ।
ਹਾਂਜੀ-ਹਾਂਜੀ।
ਖਾਣ-ਪੀਣ ਦਾ ਜਿਦਾ ਅੱਜ-ਕੱਲ੍ਹ ਸ਼ੌਂਕ ਕਿਸੇ ਹੋਰ ਚੀਜ਼ਾਂ ਦਾ ਨਹੀਂ
ਨਾਲ਼ੇ
ਹੁੰਦਾ ਐ ਹਾਂ ਇਹਨਾਂ ਨੂੰ ਬੱਚਿਆਂ ਨੂੰ ਮੈਂ ਕਿਹਾ ਚੱਲ ਦੂਜੇ ਅੱਜ-ਕੱਲ੍ਹ ਦੇ ਟਰੈਂਡ 'ਚ'
ਜਾਣਾ ਹਨਾ।
ਹਾਂਜੀ ਘੁੰਮਣਾ ਫਿਰਨਾ ਬੱਸ ਇਹੀ ਓਏ ਕਿ ਚਲੋ ਆਪ-ਆਪ ਆਪਣੀ ਹਰ ਚੀਜ਼ ਕੀ ਸ਼ੌਕ ਬਣਾ ਰੱਖੀਏ, ਮੈਂ ਮੈਂ ਅਗਰ ਸੋਹਰੇ ਘਰ
ਫੇਰ
ਰਹਿੰਣੀ ਆ ਨਾ ਇੱਥੇ ਚਲ ਮੇਰੇ ਨਾਲ ਮੈਂ ਇੱਥੇ ਸ਼ੋਪਿੰਗ ਕਰਦੇ ਆ ਇੱਥੇ ਵੀ ਐ ਅੱਛੀ ਸ਼ੋਪਿੰਗ ਹੁੰਦੀ ਐ। ਵੀ ਨ ਅੱਛੇ ਕੱਪੜੇ ਮਿਲਦੇ ਨੇ ਹੋਰ ਉੱਥੇ ਅਗਰ ਮੈਂ ਉੱਧਰ ਹੁੰਣੀ ਨਾ। ਤੇ ਮੇਰੀ ਹਰ ਚੀਜ਼ ਦੀ ਦੁਕਾਨ ਬਣੀ ਹੋਈ ਐ। ਇਹ ਵੀ ਨਾ ਤੇ ਇੱਕੋ ਦੁਕਾਨ ਬਣੀ ਹੋਈ ਐ। ਕੱ ਕੱਪੜੇ ਲੈਣੇ ਤੇ ਇੱਕੋ ਹੀ ਮਾਰਕੀਟ ਬਣੀ ਹੋਈ ਐ। ਇੱਕੋ ਹਰ ਚੀਜ਼ ਦਾ ਅਗਰ ਇਹ ਸਮਾਨ ਲੈਣਾ ਆ ਕਾਸਮੈਟਿਕ ਦਾ ਸਮਾਨ ਲੈਣਾ ਤੇ ਇੱਕੋ ਹਮੇਸ਼ਾ ਪਤਾ ਐ ਸ਼ੁਰੂ ਤੋਂ ਹੀ ਨਾ ਜਿਆਦਾਤਰ ਇੱਕੋ ਦੁਕਾਨ ਰੱਖੀ ਹੋਈ ਐ। ਬੱਚਿਆਂ ਦੇ ਕੱਪੜੇ
ਓਕੇ।
ਲੇਕਿਨ ਆ
ਮਤਲਬ ਵਧੀਆ ਹਨਾ। ਦੇਖੋ ਇੱਕ ਤਾਂ ਮਤਲਬ ਉੱਥੇ ਆਪਣੀ ਹਾਂਜੀ।
ਉਹਦੀ ਵੀ ਬੜੀ ਵਧੀਆ ਮਿਲੀ ਜੇ ਉਥੇ ਕੁਆਲਿਟੀ ਵਧੀਆ ਮਿਲਦੀ ਕੱਪੜਾ ਵੀ ਬੜਾ ਚੰਗਾ ਮਿਲਦਾ। ਜੇ ਕਿ ਮੈਂ ਨਾ ਬੱਚਿਆਂ ਅੱਜ-ਕੱਲ੍ਹ ਪਤਾ ਸਾਈਜ ਦਾ ਨਹੀਂ ਪਤਾ ਲੱਗਦਾ। ਅਗਰ ਐਕਸਲ ਲੋਗੇ ਡਬਲ ਐਕ ਐਕਸਲ ਵਿਚ ਆ ਜਾਏਗਾ, ਡਬਲ ਐਕਸਲ ਲਓਗੇ ਤਾਂ ਐਕਸਲ ਵਿਚ ਆ ਜਾਏਗਾ। ਮਨੇ ਕੱਪੜਿਆਂ ਦੀ ਜਿਹੜੀ ਉਹ ਸਾਈਜ਼ ਐ ਨਾ ਉਹਨਾਂ ਦੀ ਬਣਾਵਟ ਵਿੱਚ ਬੜਾ ਫ਼ਰਕ ਕਰ ਦਿੰਦੇ ਨੇ।
ਹਾਂਜੀ -ਹਾਂਜੀ।
ਬੱਚਿਆਂ ਤੁਸੀਂ ਚਲੋ ਉੱਥੇ ਆਪਣੇ-ਆਪਣੇ
ਹਾਂਜੀ ਟਾਈਮ ਸਪੈਂਡ ਹੋਜੂਗਾ ਨਾਲੇ ਵਧੀਆ ਦੋ-ਢਾਈ ਘੰਟੇ ਸਪੈਂਡ ਹੋ ਜਾਣੀ ਟਾਈਮ ਸਪੈਂਡ ਹੋਜੂਗਾ ਹਾਂਜੀ-ਹਾਂਜੀ ਹਾਂਜੀ। ਮਤਲਬ ਦੇਖੋ ਜੇ ਆਪਾਂ ਬਾਹਰ ਨਿਕਲਦੇ ਹਾਂ ਦੇਖੋ ਦੋ ਢਾਈ ਘੰਟੇ ਅਰਾਮ ਨਾਲ ਲੱਗ ਜਾਣ।
ਹਾਂਜੀ। ਔਰ ਆਪ ਨਾ ਹਰ ਪਸੰਦ ਦੀ ਚੀਜ਼ ਦੇਖ ਲੋੋ ਨਾਈਟ ਸੂਟ ਹਾਂਜੀ। ਨਾਈਟ ਸੂਟ ਵੇਖ ਲੋ ਸੂਟ ਵੇਖ ਲੋ ਹਰ ਚੀਜ਼ ਇੱਕ ਤੋਂ ਇੱਕ ਮਿਲ ਜਾਂਦੀ। ਉੱਥੇ ਬਈ ਇਕ ਚੀਜ਼ ਸੋਪ ਲੈਣਾ ਕੁਛ ਵੀ ਲੈ ਲੈਣਾ। ਆਪਣੀ ਹਰ ਵਰਾਇਟੀ ਮਿਲ ਜਾਂਦੀ ਐ। ਕਿ ਤੁਸੀਂ ਕਿੱਥੋਂ ਦੀ
ਈਵਨਿੰਗ ਟਾਈਮ ਦੇ ਵਿੱਚ ਦੇਖੋ ਸ਼ੋਪਿੰਗ ਕਰਨਾ ਰਹਿੰਦਾ ਵੀ ਵਧੀਆ ਹਨਾ। ਚਲੋ ਨਾਲੇ ਤਾਂ ਮੌਸਮ। ਮੌਸਮ ਵੀ ਵਧੀਆ ਹੋ ਜਾਂਦਾ ਸ਼ਾਮ ਦੇ ਟਾਈਮ।
ਔਰ ਜਿਹੜੇ ਸ਼ੋਪ ਦੇ ਬਾਹਰ ਲਗਾ ਕੇ ਬੈਠੇ ਹੁੰਦੇ ਨਾ। ਨਹੀਂ ਖਰੀ ਕਿੰਨਾ ਤਾਂ ਅਰੇ ਇਹ ਰਿੰਗ ਬੜੀ ਵਧੀਆ ਲੱਗ ਰਹੀ ਏ ਲੈ ਲਈਏ। ਇਹ ਝੁਮਕੇ ਬੜੇ ਵਧੀਆ ਲਗ ਰਹੇ ਨੇ ਇਹ ਲਏ ਨੇ 'ਤੇ ਤੇ ਮਨ ਕਰਦਾ ਐ ਨਾ ਉਹ ਵੀ ਚੀਜ਼ਾਂ ਖਰੀਦ ਲੈਂਨੇ ਆਂ। ਕਿ ਚਲੋ ਬਈ ਆਏ ਸਾਰੀ
ਕੋਈ ਚੀਜ਼ ਦਿਖੀ ਕਿਤੇ ਕੋਈ ਪਰਸ ਦਿਖ ਗਿਆ ਕੋਈ ਸੂਟ ਦਿਖ ਗਿਆ ਹਨਾ। 'ਤੇ ਮਤਲਬ ਤਾਂ ਉਸੇ ਦੁਕਾਨ ਦੇ ਵਿੱਚ ਨਾਲ ਦੀ ਨਾਲ ਵੜ ਜਾਣਾ ਵੀ ਉੱਥੇ ਚਲੋ ਦੇਖੋ ਵਧੀਆ ਲੱਗ ਰਹੇ ਨੇ ਹਨਾ। ਚਲੋ ਜਾ ਕੇ ਇਕ ਵਾਰ ਦੇਖ ਕੇ ਆਨੇ ਆ ਚਾਹੇ ਲੈਣ ਨਾ ਬਟ ਇੱਕ ਵਾਰ ਦੇਖਣਾ ਜ਼ਰੂਰ ਹੁੰਦਾ। ਮਤਲਬ ਐ ਹੁੰਦਾ ਵੀ ਚਲੋ ਦੇਖ ਲਿਆ।
ਆਖ ਤਾਂ ਜੀ ਮੈਂ, ਮੈਂ ਐਤਕੀਂ ਵਾਰ ਕਿਸੇ ਵਾਸਤੇ ਕੁਛ ਨਹੀਂ ਖਰੀਦ ਕੇ ਲਿਆਣਾ ਕਿਉਂਕਿ ਛੋਟਾ ਵੱਡਾ ਆ ਜਾਂਦਾ। ਸ਼ੋਪਿੰਗ ਗਿਆ ਜੇ ਔਰ ਆਪੇ ਬਈ ਜਿਹੜਾ ਤੁਹਾਨੂੰ ਪਸੰਦ ਐ ਉਹ ਖਰੀਦ ਲਿਆ ਜੇ
ਨਹੀਂ ਉਹ ਤਾਂ ਦੇਖੋ ਫਿਰ ਫਾਇਦਾ ਵੀ ਨੀ ਆਪਾਂ ਪੈਸੇ ਵੀ ਲਗਾਵਾਂਗੇ ਪੈਸੇ
ਹੈ ਨਹੀਂ
ਹਾਂਜੀ, ਪੈਸੇ ਵੀ ਲਗਾਵਾਂਗੇ ਫਿਰ ਉਹ ਸਾਈਜ਼ ਵੀ ਨਹੀਂ ਆਣਾ ਫਿਰ ਐਵੇਂ ਪਏ ਰਹਿਣਗੇ ਕੱਪੜੇ ਫਿਰ ਉਹ ਚੀਜ਼ ਦਾ ਕੋਈ ਫਾਇਦਾ ਵੀ ਨਹੀਂ ਹੈਗਾ।
ਐਨੀ ਦੂਰੋਂ ਲਿਆ।
ਮੈਂ ਤੈਨੂੰ
ਆ ਕੇ, ਇਹ ਔਰ ਫਿਰ ਨਾ ਪਾਏ ਬੱਚੇ ਦਾ ਨਾ 'ਤੇ ਫਿਰ ਬੁਰਾ ਲੱ ਦਾ ਹੈ, ਕਿਉਂ ਪਤਾ ਕਿੰਨੇ ਦਿਨ 'ਚ ਰਿਟਨ ਵੀ ਨੀ ਹੁੰਦਾ ਕੱਪੜਾ ਵਾਪਿਸ ਵੀ ਨਹੀਂ ਕਰ ਸਕਦੇ।
ਬਿਲਕੁਲ ਐਕਸਚੇਂਜ ਕਰਨਾ ਹਾਂਜੀ, ਵਾਪਿਸ ਕਰਨਾ ਉਝ ਵੀ ਮੁਸ਼ਕਿਲ ਮੁਸਕਿਲ ਹੋ ਜਾਂਦਾ ਫਿਰ ਬਾਅਦ 'ਚ ਹਾਂਜੀ-ਹਾਂਜੀ ਮੁਸ਼ਕਿਲ ਹੋ ਜਾਂਦਾ ਵਾਪਿਸ
ਕਹ ਮਾਸੀ -ਮਾਸੀ ਮੈਂ ਤੇ ਕੋਟ ਮਾਸੀ ਤੇ ਕੋਟ ਸੈੱਟ ਲਾਵਾਂ ਮਾ ਸੂਟ ਲਾਵਾਂਗਾ ਮੈਂ ਕਿਹਾ ਠੀਕ ਐ। ਇੱਕ ਗੱਲ ਇੱਕ ਮਾਂਸੀ ਮੈਂ ਜੀਨਸ ਟੋਪ ਮੈਂ ਕਿਹਾ ਪਾਣੀ ਚਲਾ ਕੇ ਫਿਰ ਲੈ ਕੇ ਜਾਂਦੀ ਆਂ।
ਹਾਂਜੀ ਬੱਚਿਆਂ ਨੂੰ ਚਲੋ ਐਵੇਂ ਵੀ ਮਾਸੀ ਕੋਲ ਆਏ ਹੋਏ ਆ ਕੋਈ ਨਵੀਆਂ-ਨਵੀਆਂ ਚੀਜ਼ਾਂ ਬਣਾ ਕੇ ਖਵਾਊਗੀ ਕੁਛ ਨਵਾਂ ਦਿਲਾਏਗੀ ਕੱਪੜੇ ਨਵੇਂ ਦਿਲਾਏਂ ਗੇ ਮਾਸੀ। ਹਨਾ ਇਹ ਚੀਜ਼ ਹੋ ਜਾਂਦੀ ਆ। ਬੱਚਿਆਂ ਨੂੰ ਤਾਂ ਹੀ ਤਾਂ ਬੱਚੇ ਛੁੱਟੀਆਂ ਭੱਜਦੇ ਨੇ ਰਿਸ਼ਤੇਦਾਰੀਆਂ 'ਚ ਹਨਾ ਬੱਚੇ ਨੂੰ ਹੁੰਦਾ ਵੀ ਹਾਂਜੀ ਕੋਈ ਪਿਆਰ ਕਰਦਾ ਬਿਲਕੁਲ -ਬਿਲਕੁਲ ਨਾਲੇ ਬੱਚਾ ਦੇਖੋ ਆਉਂਦਾ ਉੱਥੇ ਆ ਹਨਾ ਜਿੱਥੇ ਬੱਚੇ ਨੂੰ ਲੱਗਦਾ
ਔਰ ਇਨੀ ਦੂਰੋਂ ਹਨਾ ਇਨੀ ਹਾਂਜੀ ਇਨੀ ਦੂਰੋਂ ਫਿਰ ਬਾਹਰ ਇਸੇ ਕਰਕੇ ਆਪਣਾ ਮਿਲਣਾ ਆਉਂਦਾ ਤੇ ਸਾਰੀ ਭੈਣਾਂ ਇਕਖੱਠੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਐ ਫੇਰ ਮੈਂ ਫਿਲ ਜੰਮ ਜਾਂਦੀ ਐ ਸਾਡੇ ਆਰਾਮ ਨਾਲ ਫਿਰ ਤਿਆਰ ਹੋ ਘੁੰਮਣ ਜਾਉ ਬਸ ਇਹੀ
ਹਨਾ ਸਾਰੇ ਇਕੱਠੇ ਹੋ ਜਾਂਦੇ ਨੇ ਫਿਰ ਤੇ ਐਂਵੀ ਵੀ ਮਤਲਬ ਮਹਿਫਲਾ ਲੱਗ ਜਾਂਦੇ ਜਾਂਦੀਆਂ ਨੇ ਮਤਲਬ ਕੋਈ ਕਿਸੇ ਦੀ ਨੀ ਸੁਣ ਰਿਹਾ ਹੁੰਦਾ ਸਾਰੇ ਆਪਣੀ -ਆਪਣੀ ਸੁਣਾ ਰਹੇ ਹੁੰਦੇ ਨੇ ਏਦਾਂ ਆ ਏਦਾਂ ਆ ਹਨਾ ਏਦਾਂ ਮ
ਹਾਂਜੀ ਹਾਂਜੀ
ਹਾਂਜੀ- ਹਾਂਜੀ ਚਲੋ ਠੀਕ
ਕੇ ਫਿਰ ਮੈਂ ਚਲੋ।
ਹਾਂਜੀ ਠੀਕ ਓਕੇ ਸਤਿ ਸ਼੍ਰੀ ਅਕਾਲ ਸਰ ਓਕੇ।
ਸਤਿ ਸ਼੍ਰੀ ਅਕਾਲ ਜੀ।